ਸ਼ੀ ਸ਼ੀ ਰ ਕੀ ਹਾਲ ਚਾਲ ਹੈ ਤੁਹਾਡਾ ਤੁਸੀਂ ਸੁਣਾਓ ਘਰ ਪਰਿਵਾਰ ਕਿਹੋਿਹਾ ਤੁਹਾਡਾ ਹੋਰ ਕੀ ਕਰਦੇ ਪਏ
ਤੁਹਾਡਾ ਕੀ ਹਾਲ ਚਾਲ ਹੈਲੋ ਹੈਲੋ ਹਾਂਜੀ ਹਾਂਜੀ ਹੈਲੋ ਮੈਂ ਬੋਲ ਰਹੀ ਤੁਹਾਡਾ ਕੀ ਹਾਲ ਚਾਲ ਹੈਲੋ
ਚਾਲ ਵਧੀਆ ਤਾਂ ਅਸੀ ਸੁਣਾਓ ਤੁਸੀਂ ਕੀ ਕੰਮ ਕਰਦੇ ਅਰੇ ਭਏ
ਬਸ ਸੂਟ ਸਿਲ ਰਹੀ ਸੀ ਮੈਂ ਉਹ ਸੋਚਿਆ ਸੂਟ ਸੀਲਣਾ ਆਪਣਾ ਥੋੜਾ ਕੱਟਿਆ ਹੋਇਆ ਸੀ ਤੇ ਥੋੜਾ ਬਹੁਤ ਗਲਾ ਬਣਾ ਲੈ ਉਹ ਮੇਰੀ ਦੇਵਰਾਨੀ ਦੱਸਦੀ ਹੈ ਤੇ ਮੈਂ ਕਰਨੀ ਆ ਥੋੜਾ ਬਹੁਤ ਜਿਸ ਟਾਈਮ ਟਾਈਮ ਲੱਗ ਜਾਏ
ਹਾਂ, ਚਲੋ ਬੜਾ ਵੱਧ - ਦੀਆਂ ਸਿਲਾਈ ਕਰ ਲੈਂਦੇ ਹੋ ਤੁਸੀਂ?
ਹਾਂਜੀ ਥੋੜ੍ਹੀ ਬਹੁਤ ਹੋ ਜਾਂਦੀ ਏ, ਹ -ਹ -ਹ। ਉਹ ਮੇਰਾ ਛੋਟਾ ਸੋ ਰਹਾ ਹੁੰਦਾ ਏ। ਤੇ ਮੈਂ ਸੋ ਰਹਾ ਇਹ ਤੇ ਕਰ ਲੈਂਦੀ ਹਾਂ ਥੋੜ੍ਹਾ ਜਿਹਾ ਕੰਮ, ਜਿਸ ਟਾਈਮ ਜਿ ਜਿੰਨਾ ਫਿਰ ਓ ਸੋ ਰਹਾ ਹੁੰਦਾ ਹੈ। ਹਨ।ਓਨੀ ਦੇਰ ਕੰਮ ਹੋ ਜਾਂਦਾ ਏ।
ਬੱਚਿਆਂ ਦੇ ਨਾਲ
ਹਾਂਜੀ, ਨਹੀਂ ਤੇ ਉਹ ਉਹਦੇ ਸਾਹਮਣੇ ਮੈਂ ਲੈ ਕੇ ਬੈਠਾ ਤੇ ਉਹ ਕਦੀ ਮਸ਼ੀਨ ਛੇੜ ਦੇਗਾ ਕਦੀ ਮਸ਼ ਕਹਿੰਦੇ ਉੱਪਰ ਚੜ੍ਹ ਜਾਏਗਾ। ਡਰ ਲੱਗਦਾ ਏ, ਕੋਈ ਹੱਥ -ਵੱਥ ਕਿਤ ਨਾ ਆ ਜਾਏਗਾ
ਹਾਂ, ਹਾਂ ਕੱਪੜੇ ਸਾਰੇ ਸੀ ਲੈਂਦੇ ਹੋ?
ਕੱਪੜੇ ਆਪਣੇ ਆਪ ਆਪਣੇ ਹੀ ਹੋ ਜਾਂਦੇ ਨੇ ਬਸ ਜਰਾ ਜੇ ਨਾ ਪਲਾਜੋ ਜੋ ਵਗੈਰਾ ਸੀਲ ਲੈਣੀ ਆ ਫਿਟਿੰਗ ਸੂਟ ਦੀ ਕਰ ਲੈਣੀ ਆ ਬਸ ਗਲਾ ਗੁਲਾ ਜਾ ਆਦਾ ਏ
ਪੇਂਟਿੰਗ ਵੀ ਪਤਾ ਲੱਗਿਆ ਤੁਸੀਂ ਪੇਂਟਿੰਗ ਵੀ ਕਰ ਲੈਂਦੇ ਹੋ
ਪੇਂਟਿੰਗ ਮੇਰੀ ਦਰਾਨੀ ਕਰਦੀ ਮੈਂ ਨੀ ਕਰਦੀ ਹਾਂਜੀ
ਕਰਦੇ ਹੋਣੇ
ਹਾਂਜੀ ਹਾਂਜੀ ਉਹ ਉਹਨੂੰ ਪੇਂਟਿੰਗ ਆਉਂਦੀ ਏ ਸਟਿਚਿੰਗ ਆਂ ਦੀ ਹੈ। ਕਰ ਲੈਂਦੀ ਐ। ਹੈਲੋ। ਹੈਲੋ। ਹਾਂਜੀ ਹੈਲੋ ਆ ਰਹੀ ਅਵਾਜ਼?
ਤੇਰਾ ਆ ਰਹੀ।
ਹੈਲੋ। ਹੈਲੋ। ਹੈਲੋ।
ਆਰਾਮ ਹੋ ਗਿਆ। ਤੁਹਾਨੂੰ ਤੇਰੇ ਕੋਲੋਂ ਬੜਾ ਸੂਟਾਂ ਦਾ
ਤੁਹਾਡੀ ਆਵਾਜ਼ ਆਵਾਜ਼ ਬੜੀ ਕਟੀ-ਕਟੀ ਆ ਰਹੀ ਏ ਮੈਨੂੰ ਬਹੁਤ ਕਟੀ-ਕਟੀ ਆਵਾਜ਼ ਆ ਰਹੀ ਐ। ਹੈਲੋ।
ਹਾਂ।
ਹਾਂਜੀ ਹੈਲੋ। ਹੁਣ ਆਈ ਆਵਾਜ਼? ਹੈਲੋ।
ਹਾਂਜੀ।